ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਮੈਮ
ਹਾਂਜੀ ਮੈਮ ਸਤਿ ਸ਼੍ਰੀ ਅਕਾਲ ਤੁਹਾਡੀ ਆਵਾਜ਼
ਕਿਵੇਂ ਹੋ ਮੈਮ
ਵਧੀਆ-ਵਧੀਆ ਤੁਸੀਂ ਦੱਸੋ
ਵਧੀਆ ਮੈਮ
ਹੋਰ
ਕੀ ਕਰਦੇ ਹੋ ਤੁਸੀਂ
ਕੰਮੀ ਲੱਗੇ ਹੋਏ ਸੀਗੇ
ਠੀਕ ਹੈ ਵਧੀਆ ਚਲੋ ਹਾਂਜੀ ਹਾਂ ਸਵੇਰੇ ਸਵੇਰੇ ਤਾਂ ਸਾਰੇ ਘਰ ਦੇ ਕੰਮ ਲੱਗੇ ਹੁੰਦੇ ਨੇ
ਹਾਂਜੀ ਹਾਂ ਹੋਰ
ਹੋਰ ਘਰਦੇ ਕੀ ਕਰ ਰਹੇ ਨੇ
ਕੁਛ ਨ ਬਸ ਸਾਰੇ ਹੀ ਮਿਲ ਕੇ ਲੱਗੇ ਹੋਏ ਆ ਕੰਮ ਕਰਨ
ਵਧੀਆ ਚਲੋ ਜਲਦੀ-ਜਲਦੀ ਨਮੇਟ ਲਓਗੇ ਤੁਸੀਂ
ਹਾਂਜੀ ਹਾਂ ਖਤਮ ਹੋ ਜਾਣਗੇ ਜਲਦੀ
ਤੇ ਹਾਂਜੀ
ਹੋਰ ਤੁਸੀਂ ਦੱਸੋ
ਮੈਂ ਵੀ ਬਸ ਘਰ ਦੀ ਕਮੀ ਲੱਗੀ ਹੋਈ ਸੀ ਕਰਨ
ਹੋ ਗਏ ਸਾਰੇ
ਹਾਂਜੀ ਬਸ ਹੋ ਗਈ ਪਰ ਪੋਚਾ ਰਹਿ ਗਿਆ ਬਸ
ਉਹ ਤੇ ਪਤਾ ਨੀ ਅੱਜ ਕਿੰਨੇ ਕ ਵਾਰ ਲਾਉਣਾ ਪੈਣਾ ਹੈ
ਸਹੀ ਗੱਲ ਹੈ ਮੈਂ ਤਾਂ ਇੱਕ ਵਾਰੀ ਲਾਵਾਂਗੀ
ਉਹ ਫੇਰ ਉਹ ਨਾ ਤੁਂ ਬਾਰ-ਵਾਰ ਬਾਹਰ ਨੀ ਨਾ ਜਾਂਦੇ ਹੈਗੇ ਤਾਂ ਕਰਕੇ ਅਸੀਂ ਵਾਰ-ਵਾਰ ਬਾਹਰ ਜਾਂਦੇ ਆ
ਹਾਂਜੀ
ਚੱਲੋ ਵਧੀਆ
ਕੰਮ ਹੀ ਅੰਦਰ ਹੁੰ
ਸਾਡੇ ਵੀ ਅੰਦਰ ਹੀ ਨੇ ਪਰ ਫਿਰ ਉਹ ਹੈ ਨਾ ਅੰਦਰ ਸਾਡੇ ਸਾਡੇ ਵੀ ਨੇ ਪਰ ਫਿਰ ਵੀ ਜਿਵੇਂ ਵਾਸ਼ਰੂਮ ਵਗੈਰਾ ਬਾਹਰ ਬਣੇ ਐ।
ਫਿਰ ਅਸੀਂ ਤਾਂ ਵਾਸ਼ਰੂਮ ਵਗੈਰਾ ਵੀ ਅੰਦਰ ਹੀ ਬੰ ਕਰ ਲੈਂਦੇ ਹਾਂ ਅੰਦਰ ਵੀ ਹੈਗੇ ਸਾਡੇ ਨਾ ਹੁਣ ਅਸੀਂ ਅੰਦਰ ਵੀ ਕਰਵਾ ਲਿਆ।
ਚੱਲ ਫੇਰ ਤੇ ਚਵਾਂ ਹੀ ਠੀਕ ਐ।
ਹਾਂਜੀ ਬਟ ਅਸੀਂ ਅੰਦਰ ਯੂਜ ਨਹੀਂ ਕਰਦੇ ਹੈਗੇ ਮਤਲਬ ਬਾਹਰ ਹੀ ਜਾਂਦੇ ਹਾਂ ਅੰਦਰ ਐਵੇਂ ਹੁੰਦਾ ਵੀ ਹਨਾ ਫਿਰ ਸਮੈਲ ਆਉਣ ਨੂੰ ਨੀ ਹਟਦੀ।
ਹਾਂਜੀ ਹਾਂ ਅੰਦਰ ਵਾਲਿਆਂ 'ਚ ਨਾ ਫਿਰ ਸਮੈਲ ਆਈ ਜਾਂਦੀ ਹੁੰਦੀ ਆ।
ਫਿਰ ਅਸੀਂ ਇਹ ਨਾ ਘੱਟ ਹੀ ਜਾਂਦੇ ਹਾਂ ਮਤਲਬ ਜੇ ਆਪਾਂ ਨਾਲ ਦੀ ਹਾਂ ਹੁਣ ਮਜਬੂਰੀ ਹੈ ਜਾਂ ਫਿਰ ਕੋਈ ਗੈਸਟ ਵਗੈਰਾ ਆ ਰਿਹਾ ਹੁੰਦਾ ਨਾ ਉਹਨਾਂ ਲਈ ਕੀਤਾ ਸਭ
ਹਾਂ ਨੂੰ ਜ਼ਿਆਦਾ ਲੋੜ ਪੈਂਦੀ ਏ।
ਹਾਂਜੀ ਹਾਂ ਬਟ ਕਈ ਸਟ ਤੇ ਰਾਤ ਨੂੰ ਵੀ ਬਾਹਰ ਚੱਲ ਜਾਂਦੇ ਨੇ ਅਸੀਂ ਤਾਂ ਨਹੀਂ ਜਾਂਦੇ ਬਟ ਵੱਡੇ ਤਾਂ ਸਾਰੇ ਬਾਹਰ ਹੀ ਜਾਂਦੇ ਆ।
ਨੂੰ ਬਾਹਰ ਜਾਂਦੀ ਹੈਗੀ।
ਹ ਵੈਸੇ ਮੈਂ ਤਾਂ ਇੱਕ ਵਾਰ ਹੀ ਉਹ ਹੁੰਦਾ ਹੈ ਮੈਂ ਤਾਂ ਫਿਰ ਸੋ ਜਾਂਦੀ ਹ ਰਾਤ ਨੂੰ ਤਾਂ ਫੇਰ ਉੱਠਦੀ ਹੀ ਨੀ ਹੈਗੀ ਮੈਂ ਇੱਕ ਵਾਰੀ ਸੋ ਗਈ ਬਸ ਫੇਰ ਮੁੜ ਨਹੀਂ ਉੱਠਣਾ ਫੇਰ ਤ ਸਵੇਰੇ ਉੱਠਣਾ
ਅੱਛਾ ਤੁਸੀਂ ਰਾਤ ਨੂੰ ਉੱਠਦੇ ਨੀ ਹੈਗੇ।
ਨਹੀਂ ਜਮਾ ਵੀ ਨਹੀਂ ਉੱਠਦੀ ਹਾਂ।
ਕਈ ਹੁੰਦਾ ਤੇ ਉਹ ਫਰੀ ਜਾਂਦੇ ਨੇ ਮੇਰੇ ਵਰਗੇ ਤੇ ਸਾਰੀ ਰਾਤ ਹੀ ਫਰੀ ਜਾਂਦੇ ਨੇ।
ਨਹੀਂ ਮੈਂ ਤਾਂ ਨਹੀਂ ਬਹਿ ਜਾਂਦੀ ਹੈ ਮਤਲਬ ਮੈਂ ਉੱਠਦੀ ਹੋਈ ਨੀ ਹੈਗੀ ਮੈਨੂੰ ਕੁਛ ਵੀ ਨੀ ਪਤਾ ਲੱਗਦਾ ਹੈਗਾ ਜੀ ਕਈ ਵਾਰ ਨਾ ਲਾਈਟ ਵੀ ਚੱਲ ਜਾਂਦੀ ਹੈ ਸਾਰੀ ਕਹਿ ਦਿੰਦੇ ਚਲੋ ਹੈ ਨਾ ਬਾਰ 'ਚ ਮੈਂ ਕਹਿੰਦੇ ਤੁਸੀਂ ਬਗ ਜਾਓ ਮੈਂ ਨੀ ਜਾਣਾ ਮੈਨੂੰ ਪਤਾ ਹੀ ਨਹੀਂ ਲੱਗ
ਤੁਹਾਨੂੰ ਨੀਂਦ ਹੀ ਜਿਆਦਾ ਆਉਂਦੀ ਹੈ ਨਾ ਤਾਂ ਕਰ ਨੀ ਤੁਹਾਨੂੰ ਪਤਾ ਲੱਗਦਾ।
ਹਾਂਜੀ
ਐਨੀ ਨੀਂਦ ਵੀ ਨੀ ਹੋਣੀ ਚਾਹੀਦੀ ਮੈਨੂੰ ਤੇ ਪੈਰ ਦਾ ਖੜਕਾ ਹੋਵੇ ਤੇ ਮੈਨੂੰ ਨਾਲ ਦੀ ਨਾਲ ਜਾਗ ਆ ਜਾਂਦੀ ਹੈ ਵੀ ਕੋਈ ਬਾਹਰ ਹੈਗਾ ਹੈ ਜਾਂ ਪਸ਼ੂ ਵਗੈਰਾ ਖੁੱਲ ਗਏ ਨੇ ਜਾਂ ਕੋਈ ਬਾਹਰੋਂ ਕੁਛ ਆ ਗਿਆ ਜਾਂ ਲਾਈਟ ਚਲੀ ਗਈ ਐ।
ਨਹੀਂ ਮੈਨੂੰ ਤਾਂ ਨਹੀਂ ਕੁੱਛ ਪਤਾ ਲੱਗਦਾ ਹੈਗਾ।
ਵਧੀਆ ਫੇਰ ਤੇ ਤੁਹਾਡੀ ਨੀਦ
ਹਾਂਜੀ ਹਾਂ ਮੈਨੂੰ ਘਰ ਦੇ ਕਹਿ ਜਾਂਦੇ ਨੇ ਤੂੰ ਤਾਂ ਵਧੀਆ ਐ ਇੱਕ ਵਾਰੀ ਸੋ ਗਈ ਬਸ ਫਿਰ ਤਾਂ ਕੁਛ ਮਰਜੀ ਹੋਈ ਚੱਲੇ ਤੈਨੂੰ ਕੁਛ ਨੀ ਪਤਾ ਲੱਗਦਾ ਮੈਂ ਫੇਰ ਵਧੀਆ ਗੱਲ ਐ।
ਹਾਂ ਨਾ ਸਹੀ ਗੱਲ ਹੈ ਫੇਰ ਵਧੀਆ ਗੱਲ ਹੂੰ- ਹੂੰ ਸਹੀ ਗੱਲ ਹੈ
ਔਰ
ਹੋਰ ਵਧੀਆ ਬਸ ਅੱਜ ਤਾਂ ਵੈਸੇ ਵੀ ਠੰਡ ਹੋ ਗਈ ਐ ਜੇ ਹੁਣ ਧੁੱਪ ਆ ਗਈ ਫੇਰ ਸਾਰਾ ਮੌਸਮ ਖ਼ਰਾਬ ਹੋ ਜਾਣਾ।
ਹਾਂ ਬਸ ਅੱਜ ਤੇ ਮੁਸ਼ਕਿਲ ਹੀ ਲੱਗਦਾ ਮੈਨੂੰ ਕਿ ਧੁੱਪ ਨਿਕਲੇਗੀ।
ਲੱਗ ਰਹੀ ਐ।
ਨਹੀਂ ਇੱਥੇ ਤਾਂ ਨੀ ਹੈਗੀ ਹਜੇ ਧੁੱਪ
ਨਹੀਂ ਮੈਂ ਹੁਣੇ ਬਾਹ ਨਿਕਲੀ ਸੀ ਹੁਣ ਲੱਗ ਰਿਹਾ ਵੀ ਮਾੜੀ- ਮਾੜੀ ਧੁੱਪ ਆਉਗੀ ਜਿਵੇਂ
ਅੱਛਾ ਚਲੋ ਵਧੀਆ ਗੱਲ ਹੈ ਧੁੱਪ ਆਜੇਗੀ ਤੇ ਸੰਦੀਪ ਦੀ ਕੋਾਲ ਆਈ ਸੀ ਤੁਹਾਨੂੰ ਕੀ ਕਹਿੰਦੀ ਸੀਗੀ
ਕਹਿੰਦੀ ਸੀ ਕਹਿੰਦੀ ਮੇਰੀਆਂ ਪੂਰੀਆਂ ਕਰਵਾ ਦੇ
ਮੈਂ ਉਹਓਹਨੂੰ ਕਿਹਾ ਸੀ ਮੈਂ ਤੁਸੀਂ ਕਿਸੇ ਹੋਰ ਨੂੰ ਕਹਿ ਦੋ ਆਪਣੀ ਫਰੈਂਡ ਨੂੰ ਵੀ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ
ਮਤਲਬ ਉਹਨਾਂ ਨੇ ਮੇਰੇ ਨਾਲ ਹੀ ਕੀਤੀਆਂ ਨੇ ਕੱਲ ਵੀ ਮੇਰੇ ਨਾਲ ਹੀ ਕੀਤੀਆਂ
ਇੰਨੀਆਂ ਤੁਹਾਡੇ ਨਾਲੀ ਨਾ ਹੁੰਦੀਆਂ ਹੈਗੀਆਂ ਦਾਸ ਕਰ ਲਏਗੀ ਵੱਧ ਤੋਂ ਵੱਧ ਉਦੋਂ ਜਿਆਦਾ ਨੀ ਨਾ ਹੁੰਦੀਆਂ
ਹਾਂਜੀ ਹਾਂ
ਕਿਉਂਕਿ ਫੇਿਰ ਉਹ ਨੀਚੇ ਲਿਖਿਆ ਆ ਜਾਂਦਾ ਨਾ ਕਿ ਤੁਸੀਂ ਇਸ ਟਾਸਕ ਨੂੰ ਚਲਾ ਨੀ ਸਕਦੇ ਪਤਾ ਨ ਉਹਨੂੰ ਸ਼ਾਇਦ ਇੰਦਾ ਨ ਪਤਾ ਕੀ ਰੀਫਰੈਸ਼ ਕਰਕੇ ਚੱਲੇਗਾ ਸ਼ਾਇਦ ਉਹਨੇ ਮੈਨੂੰ ਪੁੱਛਿਆ ਸੀ ਮੈਂ ਚੱਲ ਪਿਆ ਕਹਿੰਦੀ ਨਹੀਂ ਦੀਦੀ ਚੱਲਿਆ ਨੀ ਹੈਗਾ ਤੇ ਮੈਨੂੰ ਲੱਗਦਾ ਉਹਨੂੰ ਪਤਾ ਨੀ ਹੈਗਾ ਕਿ ਰੀਫਰੈਸ਼ ਵੀ ਕਰਨਾ ਮੇਰੇ ਕੋਲ ਇੰਨਾ ਟਾਈਮ ਨੀ ਨਾ ਹੁੰਦਾ ਕਿ ਮੈਂ ਉਹਨੂੰ ਸਾਰਾ ਕੁਛ ਦੱਸਾਂ ਫਿਰ ਮੈਨੂੰ ਆਹ ਉਹ ਹੁੰਦਾ ਵੈਲੀਡੇਸ਼ਨ ਦਾ ਕੰਮ ਹੈ ਨਾ ਮੈਡਮ ਦਾ ਪ੍ਰੈਸ਼ਰ ਹੈ ਮੈਡਮ ਕਹਿੰਦੇ ਨੇ ਕਰੋ ਕਰੋ ਅੱਜ ਹਜ਼ਾਰ ਕਰੋ ਅੱਜ ਦੋ ਹਜ਼ਾਰ ਕਰੋ
ਠੀਕ ਹੈ ਵੈਲੀਡੇਸ਼ਨ ਦੇ ਵਿੱਚ ਕੀ ਹੁੰਦਾ ਹੈ
ਵੇਡ ਦੇ ਵਿਚ ਜਿ ਹੁਣ ਆਪਣੇ ਅਧੇ ਪਰਸ ਰੱਖੇ ਹੋਏ ਨੇ ਨਾ ਟਪਿੰਗ ਵਾਸਤੇ ਉਹ ਟਪਿੰਗ ਕਰਨ ਦੇ ਉਹ ਚੈਕਿੰਗ ਕਰਨੀ ਹੁੰਦੀ ਦੀ ਗ਼ਲਤੀਆਂ ਵੇਖਣ ਹਦੀ ਨੇ
ਠੀਕ ਹੈ
ਵੀ ਇਹਨਾਂ ਨੇ ਕੁੱਛ ਗਲਤ ਤੇ ਨਹੀਂੀ ਲਿਖਿਆ ਸਹੀ ਲਗਾਇਆ ਵ ਬਿੰਦੇ ਕੋਮੇ ਡੰਡੀ ਵਗੈਰਾ ਸਹੀ ਲਗਾਈ ਹੋਈ ਆ
ਮੈਂ ਹਾਂਜੀ ਹਾਂ
ਉਹ ਸਾਰਾ ਕੁਛ ਵੇਖਣਾ ਹੁੰਦਾ ਕਿਉਂਕਿ ਇੱਕ ਰਕੋਡਿੰਗ ਨੂੰ ਸਾਨੂੰ ਸੁਣ ਤੇ ਤਿੰਨ ਜਾਂ ਚਾਰ ਵਾਰ ਸਾਨੂੰ ਇੱਕ ਰਕੋਡਿੰਗ ਸੁਣਨੀ ਪੈਂਦੀ ਹੈ ਕਿਉਂਕਿ ਟ੍ਰਾਂਸਕ੍ਰਿਪਸ਼ਨ ਵਾਲੇ ਗਲਤ ਕਰ ਦਿੰਦੇ ਨੇ ਨਾ ਸਾਨੂੰ ਬਿਲਕੁਲ ਸਹੀ ਕਰਕੇ ਦੇਣਾ ਪੈਂਦਾ ਹੈ
ਠੀਕ ਹੈ
ਹਾਂਜੀ ਹਾਂ ਚਲੋ ਬਾਕੀ ਦੇਖਦੇ ਆ ਮੈਡਮ ਤੁਹਾਨੂੰ ਕੀ ਦਿੰਦੇ ਨੇ ਤੁਹਾਡਾ ਨੰਬਰ ਮੈਂ ਦੇਤਾ ਸੰਦੀਪ ਦਾ ਰਹਿੰਦਾ ਹਜੇ ਮੈਂ ਹੁਣ ਆਟਾ ਗੁੰਦੀ ਪਈ ਸੀ ਆਟਾ ਗੁੰਨ ਕੇ ਮੈਂ ਉਹਦਾ ਨੰਬਰ ਵੀ ਪਾ ਦਾਂਗੀ ਮੈਡਮ ਨੂੰ
ਠੀਕ ਹੈ
ਹਾਂਜੀ ਹਾਂ ਹੋਰ ਦੱਸੋ
ਹੋਰ ਬਸ ਵਧੀਆ ਮੈਮ ਸਾਰੇ ਆਪਣੇ ਆਪਣੇ ਕੰਮ ਲੱਗੇ ਪਏ ਨੇ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ
ਸਹੀ ਵਾਲਾ ਸਵੇਰੇ ਸਵੇਰੇ ਤੇ ਦੇਖੋ ਕੰਮਾਂ ਦਾ ਪਚਾਣ ਲਾਇਆ ਹੁਣ
ਹਾਂਜੀ ਹਾਂ
ਤੇ ਐ ਵੀ ਹੁੰਦਾ ਸ਼ਾਮ ਨੂੰ ਹਜੇ ਘੱਟ ਹੁੰਦੇ ਨੇ ਸਵੇਰੇ ਆਪਣਾ ਝਾੜੂ ਕੋੋਚੇ ਦਾ ਕੰਮ ਹੋ ਗਿਆ ਕੱਪੜਾ ਦਾ ਹੋ ਗਿਆ ਇਹ ਜ਼ਿਆਦਾ ਹੁੰਦਾ ਹੈਗਾ ਸ਼ਾਮ ਨੂੰ ਚਲੋ ਹ ਆਪਣੇ ਇਕੱਲੀ ਸਬਜ਼ੀ ਬਣਾਉਣੀ ਹੁੰਦੀ ਹੈ
ਹਾਂਜੀ ਸ਼ਾਮ ਨੂੰ ਤਾਂ ਵੈਸੇ ਮੰਮੀ ਬਸ ਹਨਾ ਮੱਧਾਂ ਦਾ ਕਰ ਲੈਂਦੇ ਨੇ ਮੈਂ ਅੰਦਰ ਰਸੋਈ ਦਾ ਕਰ ਲੈਦੀ ਹਾਂ
ਮੈਂ ਵੀ ਏਦਾਂ ਹੀ ਕਰਦੀ ਹਾਂ ਮੰਮੀ ਬਾਹਰਲਾ ਮੱਝਾਂ ਨੂੰ ਕੱਖ ਵਗੈਰਾ ਪਾ ਦਿੰਦੇ ਨੇ ਤੇ ਪਾਣੀ ਪੈ ਕੇ ਬਾਹਰ ਬੰਨ ਦਿੰਦੇ ਨੇ
ਹਾਂਜੀ ਹਾਂ ਬਸ ਮੈਂ ਵੀ ਐਵੇਂ ਕਰ ਏਦਾਂ ਹੀ ਕਰਦੀ ਹਾਂ ਬਸ ਫੇਿਰ ਸਾਰੇ ਕੰਮ ਨਿਬੜ ਜਾਂਦੇ ਨੇ ਰੋਟੀ ਹੁੰਦੀ ਹੈ ਜਾਂ ਫਿਰ ਮੈਂ ਕੱਲੀ ਬਣਾ ਲੈਂਦੀ ਹਾਂ ਜਾਂ ਫਿਰ ਮੰਮੀ ਕਹਿ ਦਿੰਦੇ ਨੇ ਵੀ ਚੱਲ ਮੈਂ ਨਾਲ ਲੱਗ ਜਾਂਦੀ ਹਾਂ
ਉਹ ਨਹੀਂ ਆਈ ਮੈਡਮ ਉੱਧਰੋਂ
ਆਲਿਆ
ਆ ਗਈ ਅੱਜ।
ਨਹੀਂ ਦੋ ਦਿਨ ਹੋ ਗਏ।
ਅੱਛਾ ਵਧੀਆ ਬੋਲਦੀ ਹੈ।
ਨਹੀਂ ਮੈਂ ਬੁਲਾਉਂਦੀ ਹੋਈ ਨਹੀਂ ਹੈਗੀ।
ਬੁਲਾਂਦੇ ਨੀ ਹੈਗੇ ਤੁਸੀਂ ਇਹਨੂੰ।
ਨਹੀਂ ਫੇਰ ਜਦੋਂ ਵੀ ਬੁਲਾਉਂਣੇ ਆ ਲੜਾਈ ਉਹ ਹੁੰਦੀ ਆ ਇਸ ਤੋਂ ਚੰਗਾ ਤਾਂ ਬੰਦਾ ਬੁਲਾਉ ਹੀ ਨਾ।
ਨਾ ਸਹੀ ਗੱਲ ਹੈ ਸਹੀ ਲੜਾਈ ਤਾਂ ਕੱਡਾ।
ਹੂੰ ਹੂੰ, ਫਿਰ ਮੈਂ ਨਾ ਸਹੀ ਗੱਲ ਕਹਿ ਦੇਂਦੀ ਹਾਂ ਜਾਂ ਫਿਰ ਕੋਈ ਕੰਮ ਨੂੰ ਕਹਿ ਦੇਂਦੀ ਹਾਂ।
ਠੀਕ ਹੈ।
ਬਸ ਫੇਰ ਹੁੰਦਾ ਵੀ ਕਿਉਂ ਕਹਿ ਤਾ।
ਹਾਂ ਮੈ ਸਹੀ ਗੱਲ ਹੈ। ਕੰਮ ਨੂੰ ਕੋਈ ਕਿਸੇ ਨੂੰ ਵੀ ਕਹਿ ਦੋ ਕੰਮ ਤਾਂ ਉਹਨੂੰ ਤੇ ਪੁੰਡੀਆਂ ਲੜੀ ਜਾਂਦੀਆਂ ਨੇ। ਉਹਨੂੰ ਇਕੱਲੇ ਨੂੰ ਨਹੀਂ ਆਪਾਂ ਜੇ ਕਿਸੇ ਨੂੰ ਵੀ ਕਹਿ ਦਈਏ ਤਾਂ ਸਾਰਿਆਂ ਨੂੰ ਪੁੰਡੀਆਂ ਲੜ ਜਾਂਦੀਆਂ ਨੇ।
ਉਧਰ ਜਿਆਦਾ ਉਹਨੂੰ ਉਹਨੂੰ ਜ਼ਿਆਦਾ ਹੁੰਦਾ ਹੈ।
ਅੱਛਾ ਠੀਕ ਹੈ।
ਹਾਂਜੀ ਚਲੋ ਫੇਰ ਐਵੇਂ ਹੁੰਦਾ ਨਾ ਇਸ ਤੋਂ ਚੰਗਾ ਹੀ ਕਰ ਲਓ ਮੈਂ ਵੀ ਸੋਚ ਰਹੀ ਸੀ ਮਤਲਬ ਮੰਮੀ ਦਾ ਸੂਟ ਸਟਿਚ ਕਰਨਾ।
ਠੀਕ ਹੈ।
ਤੇ ਵੀ ਅੱਜ ਆਂਟੀ ਤੇ ਚੱਲ ਜਾਣੀ ਆ ਵੀ ਕੱਲ ਨੂੰ ਆ ਜਾ ਗਈ ਮੈਂ।
ਠੀਕ ਹੈ।
ਫੇਰ ਆਂਟੀ ਬਣਾ ਦੇਣਗੇ ਜਾਂ ਫਿਰ ਮੈਂ ਆਂਟੀ ਦਾ ਇੱਕ ਦੋ ਕੰਮ ਕਰ ਦਾਗੀ।
ਠੀਕ ਹੈ
ਹੂੰ ਵੈਸੇ ਵੀ ਆਂਟੀ ਹੁਣ ਮੇਰੇ ਨਾ ਬਿਮਾਰ ਹੀ ਰਹਿੰਦੇ ਨੇ ਫੇਰ ਇਹ ਹੁੰਦਾ ਹਨਾ ਚਲੋ ਕੁੱਛ ਤਾਂ ਬਣੇ ਸਹੀ ਜੀ।
ਚਲੋ ਵਧੀਆ ਐ। ਨਾਲੇ ਤੁਸੀਂ ਵੀ ਸਿੱਖ ਜਾਣਾ ਨਾ
ਜੀ ਹਾਂ ਵੈਸੇ ਤਾਂ ਮੈਨੂੰ ਆ ਹੀ ਆ ਫੇਰ ਐਵੇਂ ਆ ਨਾ ਵੀ ਚਲੋ ਹਣ ਹੋਰ ਪਤਾ ਲੱਗ ਜਾਉ ਗਾ ਆਪਾਂ ਨੂੰ
ਹਾਂਜੀ ਹਾਂ ਚਲੋ, ਸਹੀ ਗੱਲ ਹੈ।
ਤੇ ਹਾਂਜੀ।
ਰੋਟੀ ਵਗੈਰਾ ਕਿੰਨੇ ਵਜੇ ਖਾਣੀ ਹੈ ਤੁਸੀਂ
ਰੋਟੀ ਬਸ, ਨੌ ਵੱਜ ਗਏ ਦੇਖਦੇ ਕੰਮ ਕਰਕੇ ਖਾ ਲਾਂਗੇ।
ਅੱਛਾ। ਚਲੋ ਵਧੀਆ।
ਤੁਸੀਂ ਤਾਂ ਫੇਰ ਅੱਜ ਆਲੂ ਵਾਲੇ ਪਰੌਂਠੇ
ਹਾਂ। ਸਹੀ ਗੱਲ ਹੈ, ਆਜੋਂ।
ਨਹੀਂ ਤੁਸੀਂ
ਸਕੂਟੀ ਦਾ ਕੀ ਬਣਿਆ ਲੈਣੀ ਆ ਤੁਸੀਂ ਸਕੂਟੀ?
ਹਾਂ ਕਹਿ ਰਹੇ ਸੀ ਡੈਡੀ ਕਹਿੰਦੇ ਸਕੂਟਰੀ ਲੈ ਲਾਂਗੇ ਫਿਰ ਹੁਣ ਜੀਰੀ ਚ ਲੱਗੇ ਫਿਰ ਤਾਂ ਕਰਕੇ ਜਾਣ ਲੈਣ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ। ਮੈਨੂੰ ਕਹਿੰਦੇ ਸੀ ਕਹਿੰਦੇ ਤੂੰ ਹਨਾ ਆਪਣੇ ਪੈਸਿਆਂ ਦੀ ਲੈ ਲੈ ਤੇ ਮੈਂ ਖਾ ਕਿਹਾ ਫਿਰ ਨਹੀਂ ਵੀ ਮੈਂ ਆਪਣੇ ਪੈਸੇ ਕਿਉਂ ਖ਼ਰਾਬ ਕਰਾਂ।
ਚਾਲੀ ਚਾਲੀ ਪੰਤਾਲੀ। ਤੱਕ ਆਣੀ ਹੈ।
ਨਹੀਂ ਅਠਾਈ ਦੀ ਕਹਿ ਰਹੇ ਸੀ। ਵਿੱਚ ੳਹੀ ਜਿਹੜੀਆਂ ਹੁਣ ਨਵੀਆਂ ਚੱਲੀਆਂ। ਨਹੀਂ ਹੁਣ ਨਵੀਆਂ ਚੱਲੀਆਂ ਨੇ ਜਿਹੜੀਆ ਨਾ ਉਹਨਾਂ ਦੇ ਟਾਇਰ ਛੋਟੇ ਨੇ।
ਹਾਂ ਬਿਲਕੁਲ ਉਹ ਤਾਂ ਬਿਲਕੁਲ ਹੀ ਹਲਕੀਆਂ ਨੇ।
ਹਾਂ ਹਾਂ ਵੀ ਉਹ ਹਲਕੀ ਵੀ ਬਹੁਤ ਹੈ ਵੀ ਹਨਾ ਤੂੰ ਚੱਲ ਹ ਦਾ ਸਾਂਭ ਲੈਂਗੀ ਉਹਨੂੰ।
ਅੱਛਾ ਮਤਲਬ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਨੇ?
ਕਿਹਦੇ ਕੋਲੇ।
ਧਾਡੇ ਕੋਲੇ।
ਹਹ ਹਾਂ ਹੈਗੇ ਨੇ।
ਚਲੋ ਵਧੀਆ ਗੱਲ ਆ ਫਿਰ ਤੇ ਸੇਵਿੰਗ ਕੀਤੀ ਹੋਈ ਆ ਸੇਵਿੰਗ ਕੀ ਕੀਤੀ ਹੋਈ ਹੈ।
ਨਹੀਂ ਸੇਵਿੰਗ ਤੇ ਕਿੱਥੇ ਮਤਲਬ ਮੇਰੇ ਦਾਦਾ ਜੀ ਨੇ ਦਿੱਤੀ ਸੀ ਦਿੱਤੇ ਸੀ ਮਤਲਬ ਅੱਠ ਅੱਠ ਪੰਦਰਾਂ ਕੁ ਹਜ਼ਾਰ ਸੀ ਫਿਰ ਉਹ। ਮੈਨੂੰ ਉਹਤੇ ਦੇਤਾ ਸੀ ਵਿਆਜ। ਤੇ ਫੇਰ ਹੁਣ ਕਾਫ਼ੀ ਬਣ ਗਏ ਨੇ ਨਾ ਪੰਦਰਾਂ ਸੋਲਾਂ।
ਹਾਂ ਅੱਛਾ ਵਿਆਹ ਵਾਸਤੇ ਚੱਲਦਾ ਪਿਆ ਕੰਮ।
ਹੋਰ ਫੇਰ ਮੈਨੂੰ ਦੇਂਦੇ ਹੀ ਕਹਿੰਦੇ ਤੂੰ ਚਲਾ ਦੇਗੀ ਮੈਂ ਹੁਣ ਕਿਹਾ ਮੈਨੂੰ ਤਾਂ ਲੋੜ ਹੈ ਦਓ ਮੈਨੂੰ ਤਾਂ।
ਵਿਆਜ਼ ਤੇ ਦੇ ਰੱਖੇ ਨੇ।
ਹਾਂਜੀ ਹਾਂ ਉਹਨਾਂ ਕੋਲ ਹੀ ਨੇ ਹੁਣ ਅਸੀਂ ਕਿਹਾ ਵੀ ਉਹਨਾ ਨੇ ਤਾਂ ਲੈਣੇ ਆ।
ਠੀਕ ਹੈ।
ਹਾਂਜੀ ਹਾਂ।
ਨਾ ਇਹ। ਤੇ ਫਿਰ ਗਲਤ ਗੱਲ ਹੈ ਨਾ ਸਕੂਟੀ ਇਹ ਤੇ ਦੇਖੋ ਘਰੋਂ ਆਉਣੀ ਚਾਹੀਦੀ ਹੈ ਨਾ ਉਹ ਤਾਂ ਆਪ।
ਹਾਂਜੀ ਹਾਂ ਮੈਂ ਵੀ ਉਹੀ ਕਹਿ ਰਹੀ ਸੀ ਨਾ ਮੈਂ ਵੀ ਉਹੀ। ਕਹਿ ਰਹੀ ਸੀ ਮੈਂ ਹਨਾ ਮੈਂ ਪੈਸੇ ਲਾ ਦਾਂਗੀ ਵੀ ਸਾਰੇ ਚਲਾਣਗੇ ਵੀ ਮੈਂ ਫਿਰ ਕਿਉਂ ਦਊਂਗੀ ਵੀ ਕਿਸੇ ਨੂੰ ਜੇ ਪੈਸੇ ਮੈਂ ਦੇ ਰਹੀ ਆ ਫਿਰ ਮੈਂ ਵੀ ਆਪਦੇ ਕੋਲ ਹੀ ਰੱਖੂਗੀ।
ਚਲੋ ਠੀਕ ਹੈ ਮੈਮ ਨੈਕਸਟ ਕੌਲ ਚ ਮਿਲਦੇ ਆ।
ਹਾਂਜੀ ਹਾਂ।